ਹੈਲੋ ਸ਼ਸ਼ੀਕਾਲ ਸਸੀਕਾਲ, ਹਾਂਜੀ ਹੋਰ ਸੁਣਾਓ? ਕੀ ਹਾਲ ਚਾਲ ਐ ਪੈਣ ਜੀ
ਵਧੀਆ
ਹੈਲੋ ਹਾਂ, ਹਾਂ, ਠੀਕ, ਠੀਕ, ਠੀਕ-ਠਾਕ। ਠੀਕ ਠਾਕ, ਓਰ ਸੁਨਾਓ? ਕੀ ਹਾਲ ਚਾਲ ਤੁਆਡੀ ਮੰਮੀ ਦਾ? ਸੁਨਿਆ ਸੀ ਥੋੜ੍ਹੀ ਪਿੱਛੇ ਤਬੀਅਤ ਖਰਾਬ ਹੋਈ ਪਈ ਸੀ।
ਨਈ ਠੀਕ ਐ ਹੁਨ ਕਾਫੀ ਆਰਾਮ, ਮੈਂ ਦਵਾਈ ਲਿਆਂਦੀ ਸੀਗੀ। ਆਰਾਮ ਐ ਹੁਨ। ਹਾਂਜੀ।
ਕੀ ਗੱਲ ਹੋ ਗਈ ਸੀ?
ਬਸ ਥੋੜੀ ਓ ਪੈਰ ਦੇ ਵਿੱਚ ਸਵੈਲਿੰਗ ਆਈ ਹੋਈ ਸੀਗੀ, ਯੂਰਿਕ ਐਸਿਡ ਵਧਿਆ ਹੋਇਆ ਸੀਗਾ।
ਅੱਛਾ ਅੱਛਾ ਅੱਛਾ ਫਿਰ ਕੀ ਦਵਾਈ ਦਿੰਦੇ ਹੋ ਘਰ ਦੀ ਵੀ ਕੁਝ ਕਰਦੇ ਹੋ
ਘਰ ਬਸ ਇਹੀ ਹੋ ਜ਼ਿਆਦਾ ਪਾਨੀ ਪੀਣਾ ਪੈਂਦਾ ਹੈ ਥੋੜ੍ਹਾ ਨਿੰਬੂ ਜ਼ਿਆਦਾ ਲਓ ਔਰ ਅ ਦਵਾਈ ਤਾਂ ਡਾਕਟਰ ਦੀ ਚੱਲਦੀ ਚਲਦੀ ਐ
ਅੱਛਾ, ਪਰਮਾਨੈਂਟ ਐ ਦਵਾਈ ਖਾਂਦੇ ਨੇ
ਨਹੀਂ ਪਰਮਾਨੈਂਟ ਤਾਂ ਨਹੀਂ ਖਾਂਦੇ ਥੋੜ੍ਹਾ ਪ੍ਰੋਟੀਨ ਦਾ ਧਿਆਨ ਰੱਖਣਾ ਪੈਂਦਾ ਕਿ ਪ੍ਰੋਟੀਨ ਵਾਲੀ ਚੀਜ਼ਾਂ ਨਾ ਖਾਣ
ਜੀ ਸੁਣਾ ਕੀ ਚੀਜ਼ ਹੈ
ਛੋਲੇ ਐ, ਪਨੀਰ
ਅੱਛਾ ਇਹ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ ਹਮ
ਘੱਟ ਖਾਣੀ ਚਾਹੀਦੀਆਂ ਨੇ ਹਾਂਜੀ ਵੈਸੇ ਤਾਂ ਕਾਫ਼ੀ ਪਰਹੇਜ਼ ਕਰਦੇ ਐ ਲੇਕਿਨ ਹੋ ਜਾਂਦਾ ਕਦੀ ਕਦੀ ਨਾ
ਅੱਛਾ
ਹਾਂਜੀ
ਨਹੀਂ ਨਹੀਂ ਏ ਸਾਨੂੰ ਵੀ ਪਤਾ ਹੋਣਾ ਚਾਈਦਾ ਏ ਨ ਤੇ ਇਹ ਚੀਜ਼ਾਂ ਦੀ ਨਹੀਂ ਵਰਤੋਂ ਕਰਨੀ ਕਈ ਵਾਰੀ ਹੁੰਦਾ ਹੈਾ ਨਾ ਕੋਈ ਕੋਈ ਫਰੂਟ ਵੀ ਹੁੰਦਾ ਕਹਿੰਦੇ ਨਈ ਖਾਈਦਾ ਦੱਸਣਾ ਇਹਨਾਂ ਨੂੰ ਵੀ ਮੰਨਾਣਾ ਹੋਣਾ ਕੋਈ ਕਿਹੜਾ ਫਰੂਟ ਖਾਣਾ ਏ ਕਿਹੜਾ ਨੀ
ਫਰੂਟ ਬਸ ਇਹ ਫਰੂਟ ਦਾ ਤਾਂ ਮੈਨੂੰ ਇਨਾ ਨਹੀਂ ਪਤਾ ਹੈਗਾ ਬਸ ਸਬਜ਼ੀਆਂ ਦਾ ਪਤਾ ਹੈ ਕਿ ਇਹ ਬੈਂਗਨ ਬੀਜ ਵਾਲੀ ਚੀਜ਼ ਨਹੀਂ ਖਾਣੀ ਬੈਂਗਨ ਨੀ ਖਾਨੇ ਹਾਂਜੀ ਹਾਂਜੀ
ਹੋਰ ਭਿੰਡੀ ਹੋ ਗਈ ਬੈਂਗਨ ਹੋ ਗ
ਹਾਂਜੀ ਹਾਂਜੀ ਬਸ ਟਿੰਡੇ ਖਾਓ ਤੋਰੀ ਖਾਓ ਘੀਆ ਖਾਓ ਜ਼ਿਆਦਾ ਮਿਰਚ ਮਸਾਲੇ ਨਾ ਖਾਓ
ਅੱਛਾ ਤੇ ਫੇਿਰ ਨਾਸ਼ਤਾ ਕੀ ਦਿੰਦੇ ਓ ਓਹਨਾਂ ਨੂੰ
ਨਾਸ਼ਤੇ ਵਿੱਚ ਬ ਇਹਨਾਂ ਨੂੰ ਥੋੜ੍ਹਾ ਜਿਹਾ ਕਦੀ ਸੂਜੀ ਦਾ ਉਪਮਾ ਬਣਾ ਤਾ ਇਡਲੀ ਬਣਾ ਤੀ
ਅੱਛਾ ਅੱਛਾ
ਸਾਬੂਦਾਣੇ ਦੀ ਖਿਚੜੀ ਬਣਾਤੀ
ਅੱਛਾ
ਹਾਂਜੀ ਬਸ ਵਿਹਲੇ ਹੋ ਕੇ ਬੈਠੇ ਸੀ ਜਿੱਦਾਂ ਸਕੂਲ ਗਈ ਸੀ ਅੱਜ ਸਵੇਰੇ ਦੇ ਬੱਚਿਆਂ ਦਾ
ਕਿਉਂ ਕੀ ਗੱਲ ਹੋ ਗਈ ਬੱਚਿਆਂ ਦੀ
ਬੱਚਿਆਂ ਦੀ ਓਹ ਫੀਸਾਂ ਜਮਾ ਕਰਾਉਣ ਗਏ ਸੀਗੇ
ਅੱਛਾ ਅੱਛਾ ਅੱਛਾ
ਹਾਂਜੀ
ਓਹ ਤਾਂ ਤੁਹਾਡੇ ਬੱਚਿਆਂ ਦੇ ਵੀ ਸਕੂਲਾਂ 'ਚ ਐਡਮਿਸ਼ਨ ਦੁਬਾਰਾ ਲਗਾਉਂ
ਹਾਂਜੀ ਹਰ ਸਾਲ ਦਾ ਐਡਮਿਸ਼ਨ ਚਾਰਜਿਸ ਹਰ ਸਾਲ ਲੱਗਦੇ ਹੈ ਜਦੋਂ ਬੱਚਿਆਂ ਦਾ ਐਡਮਿਸ਼ਨ ਕਰਾਇਆ ਸੀਗਾ ਤਦ ਵੀ ਡੇਢ ਡੇਢ ਲੱਖ ਰੁਪਇ ਜਮ੍ਹਾਂ ਕਰਾਇਆ ਸੀਗਾ ਔਰ ਹਰ ਸਾਲ ਅਪਨਾ ਪੰਦਰਾਂ ਹਜ਼ਾਰ ਵੀਹ ਹਜ਼ਾਰ ਹਰ ਵਾਰ ਵਧਾਉਂਦੇ ਨੇ
ਅੱਛਾ ਹਾਂ ਮੈਂ ਸੋਚੇ ਸਾਡੇ ਸਕੂਲਾਂ ਬੇ ਚਨੂੰ
ਨਹੀਂ ਨਹੀਂ ਹਾਂਜੀ ਪੁੱਛੋ ਵੀ ਉਹਨੇ ਬੱਚੇ ਦਾ ਐਡਮਿਸ਼ਨ ਅਸੀਂ ਸਟਾਰਟਿੰਗ ਚ ਕਰਾੱਤੈ ਨਈ ਜੀ ਐਡਮਿਸ਼ਨ ਚਾਰਜਿਸ ਨੇ ਬਿਲਡਿੰਗ ਚਾਰਜਿਸ ਨੇ ਫਲਾਨਾ ਚਾਰਜਿਸ ਨੇ ਦੇਣੇ ਪਹਿਨ ਗਿਆ ਏ ਦਾ
ਦਾ ਕਿੰਨਾ ਬੱਚਾ ਸਕੂਲ ਵਿੱਚ ਏ ਹੈਂ ਤੇ ਸਾਰਿਆਂ ਕੋਲ ਚਾਰ ਲੈ ਕੇ ਇਹਨਾਂ ਨੇ ਬਿਜਨਸ ਖੋਲਿਆ ਹੋਇਆ ਪੜ੍ਹਾਈ ਨੀ ਏ ਬਿਜਨਸ ਹੈ ਦੁਕਾਨ ਖੋਲ ਕੇ ਬੈਠੇ ਹੋਏ ਨੇ ਇਹਨਾਂ
ਚਾਰ ਬੱਚੇ ਜਾਂਦੇ ਐ ਹਰ ਸਾਲ ਬੱਚਿਆਂ ਨੂੰ ਦੇਖੋ ਕਿੰਨੀ ਕਿੰਨੀ ਪੀਸਣ ਆ ਤਿੰਨ ਤਿੰਨ ਮਹੀਨਿਆਂ ਦੀ ਫੀਸਾਂ ਕੱਠੀਆਂ ਦੇਣੀਆਂ
ਹਾਂ ਤੇ ਫੀਸ ਮਾਫ਼ ਨਹੀਂ ਕੀਤੀ ਬੱਚਿਆਂ ਦੀ ਕੋਈ ਕਿਸੇ ਬੱਚੇ ਦੀ ਫੀਸ ਮਾਫ਼ ਵੀ ਕਰ ਦਿੰਦੇ ਨੇ
ਕੋਈ ਬੱਚੇ ਦੀ ਫੀਸ ਨਹੀਂ ਮਾਫ਼ ਕਰਦੇ
ਅੱਛਾ ਅੱਛਾ ਦੇਖੋ ਏੱਨਾਨੇ ਕਿੰਨਾ ਪੈਸਾ ਕਮਾਂਦੇ ਨੇ
ਕੀ ਕੀਤਾ ਜਾਏ ਹੁਣ ਸਾਰੇ ਬੱਚਿਆਂ ਦੇ ਨਾਲ ਹੈ ਏਸੀ ਵੀ ਲੱਗੇ ਓਹ ਵੀ ਸਾਡੇ ਕੋਲ ਪੈਸੇ ਕੱਢੇਨੇ ਏ ਬੱਚਿਆਂ ਦੇ ਏ-ਸੀ ਵੀ ਲੱਗੇ ਆ ਤਾਂ
ਹਾਂ ਤੇ ਸਾਡੇ ਤੇ ਅਲੱਗ ਚਾਰਜਰ ਲਗਾਉਦੇ ਆ ਇਹ ਹੁਣ ਈ ਸਾਲ ਤੋਂ ਇਨਾ ਦਾ ਹੋ ਗਿਆ ਚਿਦਾ ਸਾਡੇ ਸਕੂਲ ਵਿੱਚ ਬੱਚਿਆਂ ਦੇ ਹ ਪੰਜ ਸੌ ਰੁਪਏ ਪਰ ਬੱਚੇ ਦਾ ਲੈਂਦੇ ਪੈਨੇ ਏ-ਸੀ ਦਾ
ਬਿਲਕੁਲ ਲੈਂਦੇ ਐ
ਆਹੋ, ਤੇ ਫੀਸਾਂ ਇੰਨੀਆਂ ਇੰਨੀਆਂ ਵਧਾ ਦੇਤੀ ਦੇਖੋ ਕੱਤਾ ਬਾਹ ਲਵੋ ਉੱਥੋਂ ਹੀ
ਸਕੂਲ ਤੋਂ ਹੀ ਲੈਣੀਆਂ ਕਿਤਾਬਾਂ ਵੀ
ਹਾਂ
ਹੁਣ ਤਾਂ ਸਾਡੇ ਬੱਚਿਆਂ ਤਾਂ ਕੰਪਲਸਰੀ ਕਰਤੀ ਹੈ ਕਿ ਯੂਨੀਫਾਰਮ ਤਾਂ ਚਲੋ ਲੈਣੀ ਈ ਲੈਣਿ ਏ ਸਕੂਲ ਬੈਗ ਵੀ ਬੱਚਿਆਂ ਦੇ ਓਥੋ ਈ ਲੈਣੇ ਏ ਤਾਂ ਬੱਚੇ ਦੇ ਕਾਪੀਆਂ ਦੇ ਕਵਰ ਵੀ ਓਥੋਂ ਇ ਲੈਣ ਨੇ ਏ ਕਾੱਪੀ ਵੀ ਸਕੂਲ ਦੀ ਹੈ ਕੋਈ ਦੂਸਰੀ ਬਾਹਰੋਂ ਕਾਪੀ ਖਰੀਦ ਕੇ ਨਹੀਂੀ ਤੁਸੀਂ ਲਗਾ ਸਕਦੇ
ਹਾਂ ਦੱਸੋ ਕਡੇ ਇਹਨਾਂ ਨੇ ਕਮਾਈਆਂ ਕੀਤੀਆਂ ਹੋਈਆਂ ਸਹੀ ਕਹਿ ਰੇ ਓ ਹਾਂ
ਤੇ ਬਾਹਰ ਦੀ ਕਾੱਪੀ ਤਾਂ ਨੀ ਲਗਾਈ ਹੋਈ
ਹਾਂ ਔਨੂ ਚੈੱਕ ਕਰਦਾ ਐ ਨਾ ਖੋਲ ਕੇ
ਹਾਂਜ ਬਈ ਉਹਹੀ ਜਿਹੜੀ ਕਾਪੀ ਸੀ ਬਾਰੋਂ ਸੌ ਸੱਠ ਰੁਪਏ ਦੀ ਲੈ ਲੈਨੀ ਆਂ ਔ ਸਕੂਲ ਵਾਲਲੇ ਸੌ ਰੁਪਏ ਦੀ ਦਿੰਦੇ ਐਂ।
ਦੇਖੋ ਏਨਾ-ਏਨਾ ਨੂੰ ਕੋਈ ਲਿਆਜ ਨਈਂ ਦੇਖੋ ਜੇੜੇ ਅਮੀਰ ਨੇ ਔ ਤੇ ਦੇ ਲੈਨਗੇ ਗਰੀਬ ਔ ਵਿੱਚ ਵਾਲਾ ਬੰਦਾ ਮਾਰਿਆ ਜਾਂਦਾ, ਵਿੱਚ ਵਾਲਾ ਤੇ ਕਹਿ ਕੋਆ ਕੇ ਜੇੜਾ ਨੀਚਾ ਔਨੇ ਤੇ ਕਰ ਲੈਨ ਗਰੀਬ ਆਦਮ ਔਨੇ ਕੇਨਾ ਹਾਥ-ਪੈਰ ਜੋੋੜ ਕੇ ਕੈਹ ਦੇਨਾ ਸਸਤਾ ਕਰੋ ਯਾ ਥੋੜੀ ਫੀਸ ਘੱਟ ਕਰਦੋ ਪਤਾ ਨ ਸੁਨਦੇ ਨੇ ਕਿ ਨਂਈ ਸੁਨਾਈ ਵੀ ਨਈ ਐ ਨਾ ਅੱਜ-ਕੱਲ
ਜੀ ਬੱਚੇ ਕਡਾਲੋ ਅਪਨੇ
ਹਾਂ
ਹੁਨ ਬੱਚੇ ਨੂੰ ਜਾ ਦੇ ਨੇ ਸ਼ੁਰੂ ਤੋਂ ਚੰਗੇ ਸਕੂਲਾਂ ਚ ਤੁਆਨੂੰ ਬੱਚਿਆਂ ਨੂੰ ਆਦਤ ਪਈ ਹੋਈ ਕੀ ਕਰੀਏ? ਭੇਜਾਨ ਪੇਂਦੈ। ਅੱਗੇ ਫੇਰ ਬੱਚਿਆਂ ਨੂੰ ਨੌਕਰੀਆਂ ਵਿ ਕਦੀ ਮਿਲਣਗੇ ਜ ਚੰਗੇ ਸਕੂਲ ਤੋਂ ਪੜ੍ਹਨਗੇ ਤਾਂ।
ਹੂੰ ਉਹ ਤਾਂ ਅੱਜ ਕੱਲ ਸਕੂਲਾਂ ਦੇ 'ਚ ਇਸ ਤਰ੍ਹਾਂ ਹੀ ਤੇ ਹੈ। ਸਕੂਲਾਂ ਪੂਰੀ ਇੱਕੋ ਸਕੂਲ ਹੀ ਪੜ੍ਹਾਈ ਕਰੋ।
ਸਕੂਲ 'ਚ ਪੜ੍ਹਾਈ ਕਰੋ, ਔਰ ਫਿਰ ਸਕੂਲ ਵਾਲੇ ਕਹਿੰਗੇ, ਜੀ ਟਿਊਸ਼ਨਾ ਵੀ ਸਾਡੇ ਕੋਲ ਹੀ ਲਗਾ ਲੋ।
ਹਾਂ ਸਹੀ ਕਹਿ ਰਹੇ ਹੋ।
ਹਾਂਜੀ ਜਿ ਤੁਸੀਂ ਟਿਊਸ਼ਨਾਂ ਪੜਾਣੀਆਂ ਤਾਂ ਸਕੂਲ 'ਚ ਤੁਸੀਂ ਪੜ੍ਹਾ ਲਓ, ਲੇਕਿਨ ਨਹੀਂ। ਨਹੀਂ ਪੜਾਣਾ ਜੀ ਟਿਊਸ਼ਨਾਂ ਲਗਾਓ ਨੋਕਰੀਆਂ ਆਪਣੀਆਂ
ਦੱਸੋ, ਉਹਨਾਂ ਨੇ ਤੇ ਹੁਣ ਖਾਲੀ ਲੈਕਚਰ ਦੇ ਦਿੰਦੇ ਨੇ ਕੋਈ ਇੰਨਾ ਨਹੀਂ ਸਮਝਾ ਦੇ ਮਾਂ ਪਿਓ ਪੜ੍ਹਾਣ ਜਾਂ ਟਿਊਸ਼ਨਾਂ ਤੇ ਪੜ੍ਹਾਓ ਹਾਂ ਇਹ ਤੇ ਕਹਿ ਰਹੀ ਹ ਤੁਹਾਨੂੰ ਭੈ ਕੀ ਅੱਜ ਕੱਲ੍ਹ ਬਿਜਨਸ ਖੋਲ੍ਹੇ ਲਏ।
ਬਿਜਨਸ ਹੋ ਗਿਆ ਹਰ ਚੀਜ਼ ਦਾ।
ਪਹਿਲੇ ਸਾਡਾ ਟਾਈਮ ਹੁੰਦੇ ਸੀ ਕਿ ਇੱਕ ਦੋ ਤਿੰਨ ਕਿਤਾਬਾਂ ਹੁੰਦੀਆਂ ਸੀ। ਇੱਕ ਹਿੰਦੀ ਔਰ ਇੰਗਲਿਸ਼ ਇਕ ਪੰਜਾਬੀ ਹੋ ਗਈ। ਬਸ ਮੈਂ ਗਿਆ।
ਬਿਲਕੁਲ
ਹੁਣ, ਹੁਣ ਤੇ ਵੀਹ ਕਿੱਲੋ ਦਾ ਤੇ
ਬੈਗ ਹੈ ਬੱਚਿਆਂ ਦਾ ਹਾਂਜੀ ਜੀ, ਹੁਣ ਕੰਪਿਊਟਰ ਲੈਬ ਜਾਂਦੇ ਬੱਚੇ, ਉਹਦੇ ਪੰਜ ਸੌ ਰੁਪਏ ਵੱਖਰੇ ਲੈਂਦੇ ਹੈ ਕਿ ਤੁਹਾਡਾ ਬੱਚਾ ਕੰਪਿਊਟਰ ਯੂਜ ਕਰਦਾ ਹੈ ਜੀ ਤੁਹਾਡਾ ਬੱਚੇ ਨੂੰ ਕੰਪਿਊਟਰ ਸਿਖਾਉਂਦੇ ਉਹਦੇ ਪੰਜ ਸੌ ਰੁਪਏ ਵੱਖਰੇ ਜਾਣਗੇ। ਹੂੰ ਜੇ ਤੁਸੀਂ ਸਕੂਲੋਂ ਲੰਚ ਲੈਂਦੇ ਹੋ, ਤਾਂ ਲੰਚ ਦੇ ਪੈਸੇ ਵੱਖਰੇ ਲੈਣਗੇ ਤੁਹਾਡੇ ਕੋਲੋਂ
ਅੱਛਾ ਲੰਚ ਵੀ ਉੱਥੋਂ ਲੋ। ਤੇ ਉਹਦੇ ਫਿਰ ਉਹਦੇ ਤੇ ਫਿਰ ਜ਼ਿਆਦਾ ਪੈਸੇ ਲੱ ਹੋਣੇ ਕੀ ਮਹੀਨਾ ਲੈਂਦੇ ਨੇ।
ਬੱਚੇ ਦਾ ਪਹਿਲੇ ਤਾਂ ਅਸੀਂ ਸਾਢੇ ਤਿੰਨ ਹਜ਼ਾਰ ਰੁਪਏ ਦਿੰਦੇ ਸੀ, ਉਹਨੂੰ ਪੰਜ ਸੌ ਰੁਪਆ ਫੇਰ ਵਧਾ ਦਿੱਤਾ ਚਾਰ ਹਜ਼ਾਰ ਰੁਪਇਆ ਦੋ ਮਹੀਨੇ ਦਾ।
ਅੱਛਾ, ਜੇ ਤੁਸੀਂ ਨਾਸ਼ਤਾ ਰੋਟੀ ਲੈਣੀ ਦੁਪੈਰ ਦੇ ਲੰਚ ਐਨਾਂ ਤਾਂ ਚੰਗੇ ਅਗਲੇ ਪੈਸੇ ਏ ਇਨਾਂ ਨੇ ਭੈਂਜੀ ਤੇ ਕੈਯਾ, ਪੜ੍ਹਾਈਆਂ ਨੀ ਰੈਗੀਆਂ ਹੁਨ ਐ ਦੁਕਾਨਾਂ
ਦੁਕਾਨਾਂ ਖੁੱਲਗੀਆਂ ਨੇ, ਗੁਰੂ ਹਰ ਹਰ ਸਾਲ ਲੜਦੇ ਪੇਰੈਂਟਸ ਕਈ ਲੇਕ ਕੋਈ ਫਾਇਦਾ ਨਹੀਂ ਹੁੰਦਾ। ਹਨਾ ਸਾਰੇ ਬੱਚੇ ਜੋਂ ਸਾਰੇ ਦੁਨੀਆਂ ਦੇ ਨਾਲ ਹੁਨ ਕੀ ਕੀਤਾ ਜਾਏ?
ਨਾਂ, ਕੁਛ ਕੈ ਵੀ ਨੀ ਸਕਾ ਕੇਓਕਿ ਬੱਚੇ ਪੜਾਨੇ ਨੇ ਅਸੀ, ਕਿ ਕਰੇ ਚਾਏ ਜਿਸਰਾ ਮਰਜ ਕਰੋ ਚਾ ਤੁਸੀ ਆਪ ਰੋਟੀ ਖਾਓ ਯਾ ਨਾ ਖਾਓ ਸਕੂਲਾਂ ਚ ਪੂਰੀ ਫੀਸ ਦੇਓ ਪੈਸਾ ਪੂਰਾ ਦੇਓਗੇ ਤੇ ਬੱਚੇ
ਬਿਲਕੁਲ। ਹੂਨ ਓਈ ਤਾਂ ਦੱਸ ਰਈ ਆ ਨਾ ਹੁਨ ਸਾਡੇ ਚਾਰ ਬੱਚੇ ਐ, ਚਾਰੋ ਦੀ ਫੇਰ ਬੱਚੇ ਦੂਰ ਸਕੂਲ ਹੈਗਾ ਥੋੜ੍ਹੀ ਚਨ ਬਸ ਲਗਾਈ ਹੋਈ ਹੈ ਓਹਦੀ ਫੀਸਾਂ ਭਰਨੀਆਂ ਬਸ ਪੱਚੀ ਸੌ ਰੁਪਏ ਲੈਂਦੀ ਇੱਕ ਬੱਚੇ ਦਾ
ਇੱਕ ਬੱਚੇ ਦਾ ਹਾਂ ਸਾਡੇ ਸਾਡੇ ਤੇ ਹੇ ਮੇ ਖਿਆਲ
ਦਿੰਦੇ
ਹਾਂ ਨਹੀਂ ਹੁਣ ਸਾਡੇ ਤੇ ਹਲੇ ਦੋ ਹਜ਼ਾਰ ਲੈ ਰਹੇ ਨੇ ਇੱਕ ਬੱਚੇ ਦਾ ਮੇਰੇ ਦੋ ਬੱਚੇ ਜਾਂਦੇ ਨੇ ਦੋ ਹਜ਼ਾਰ ਰੁਪਇਆ ਇੱਕ ਬੱਚੇ ਜੇਦਾ ਚਾਰ ਹਜ਼ਾਰ ਰੁਪਇਆ ਹੋ ਗਿਆ ਔਰ ਓਹ ਸਕੂਲ ਦੀ ਫੀਸ ਜਿਹੜੀ ਪੜ੍ਹਾਈ ਏ
ਹੰ
ਪੰਜ ਚਾਰ ਇੱਕ ਬੱਚੇ ਦੀ ਹੈਂ, ਔਰ ਜਿਹੜੇ ਯਾ ਐਕਟੀਵਿਟੀ ਕਰਾਦੇ ਨੇ ਕੁਛ ਕਦੀ ਕੁਛ ਕਦੀ ਕੁਛ ਤੇ ਉਹਦੇ ਚਾਰਜ ਵੀ ਲੈਂਦੇ ਨੇ ਇਹ ਲੋਕ
ਹਾਂਜੀ।
ਹਾਂਜੀ। ਬਈ ਇਹ ਤੇ ਕੋਈ ਏ ਅਂਸੀ ਪਹਿਲੇ ਸਾਡੇ ਟਾਈਮ ਤੇ ਨੀ ਹੋਂਦਾ ਸੀ। ਹੁਣ ਤੇ ਇਹਨਾਂ ਨੇ ਬਹੁਤ ਹੀ ਕਰ ਦਿੱਤਾ। ਤਾਂਇਆ ਪੈਂਤੀਸ
ਕੋਈ ਸਕੂਲ ਚ ਫੰਕਸ਼ਨ ਹੈ? ਤੇ ਲਓ ਜੀ ਪੰਜ ਸੌ ਰੁਪਏ ਓਹਦੇ ਦੇ ਦੋ ਬੱਚੇ ਨੂੰ ਓਹ ਡਰੈਸਾਂ ਲੈਕੇ ਦੇਣੀਆਂ ਜੀ ਫੈਸੀ ਡਰੈਸਾਂ ਉਹ ਵੀ ਖਰੀਦੋ, ਹਾਂਜੀ।
ਕੁਛ ਵੀ ਫੰਕਸ਼ਨ ਆ ਗਿਆ, ਕੁਛ ਇਹ ਹੋਰ
ਹਰ ਮੀੱਨੇ ਕੋਈ ਨਾ ਕੋਈ ਫੰਕਸ਼ਨ ਲੱਗਾ ਹੀ ਰਹਿੰਦਾ ਸਕੂਲ ਚ, ਅੱਜ ਓਰੇਂਜ ਡੇ ਮਨਾ ਲਓ ਤਾਂ ਅੱਜ ਫਰੂਟ ਇਹ ਮਨਾ ਲੋ ਆਜ ਯੇ ਮਨਾ ਲੋ ਆਜ ਅਰਥ ਡੇ ਮਨਾ ਲੋ
ਓਹਨਾਂ ਦੇ ਅਲੱਗ ਚਾਰਜ
ਬਿਲਕੁਲ -ਬਿਲਕੁਲ ਓਹ ਫਿਰ ਜਬਰਦਸਤੀ ਸਾਰੇ ਬੱਚੇ ਬੱਚਿਆਂ ਨੇ ਸਾਰੇ ਬੱਚਿਆਂ ਨੇ ਪਾਰਟੀਸਪੇਟ ਕਰਨਾ, ਕਿ ਤੁਸੀਂ ਜੀ ਅਸੀਂ ਨਹੀਂ ਜੀ ਅਸੀਂ ਪੈਸਾ ਨਹੀਂ ਦੇ ਸਕਦੇ ਅਸੀਂ ਆਪਣੇ ਬੱਚੇ ਬਚੇ ਨੂੰ ਪਾਰਟੀਸਪੇਟ ਨਈ ਕਰ ਕਰਵਾਣਾ ਨਹੀਂ ਜੀ ਕੰਪਲਸਰੀ ਏ। ਸਭ ਨੇ ਪਾਰਟੀਸਪੇਟ ਕਰਨਾ ਈ ਕਰਨਾ ਏ।
ਹ ਸਹੀ ਜਬਰਦਸਤੀ ਵੀ ਕਰ
ਬਸ- ਬਸ- ਬਸ ਹੁਣ ਮੈਨੂੰ ਦੱਸ ਹੁਣ ਸਕੂਲੋਂ ਕੱਠੇ ਤੁਸੀਂ ਦੋ ਤੁਸੀਂ ਤਾਂ ਦੋ ਸੌ ਦੋ ਸੌ ਰੁਪਏ ਲੈ ਲੈਂਦੇ ਸਾਡੇ ਕੋਲ ਤੁਂਸੀ ਪੰਜ ਸੋ ਪੰਜ ਸੋਂ ਰੁਪਏ ਚਾਰਜ ਕਰਦੇ ਓ ਹਰ ਬੱਚੇ ਦਾ
ਹੰ
ਹਨਾ ਸੋਚੋ ਕਿ ਜੇ ਚਾਲੀ ਬੱਚੇ ਕਲਾਸ ਦੇ ਵਿੱਚ ਤੁਸੀਂ ਪੰਜ ਸੌ ਰੁਪਇਆ ਲਿਆ ਰਹੇ ਤਾਂ ਤੁਹਾਡੇ ਕਿੱਥੇ ਪੈਸੇ ਬਣਦੇ ਏ।
ਬਹੁਤ ਪੰਜ- ਪੰਜ ਸੌ ਜੋੜੋ ਕਿ ਤੁਸੀਂ ਚਾਲੀ ਬੱਚਿਆਂ ਨੇ ਤੇ ਕਿੰਨੇ ਹਜ਼ਾਰ ਬਣ ਗਿਆ, ਚਾਲੀ ਹਜ਼ਾਰ ਬਣ ਗਿਆ।
ਮੈਂ ਵੀ ਤਾਂ ਇਹ ਕਹਿ ਰਹੀ ਹਾਂ, ਕਿ ਤੁਸੀਂ ਇੰਨੇ ਕਿਤੇ ਬੱਚਿਆਂ ਨੂੰ ਕਿ ਫੇਰ ਤੁਸੀਂ ਬੱਚਿਆਂ ਨੂੰ ਕੋਈ ਟ੍ਰੀਟ ਨਹੀਂ ਦਿੰਦੇ ਖਾਣ ਲਈ ਬੱਚਿਆਂ ਨੂੰ ਪਾਰਲੈ ਬਿਸਕੁਟ ਔਰ ਫਰੂਟੀ ਦਾ ਦੇ ਦਿੰਦੇ ਨੇ ਗ ਲੋੋ ਜੀ
ਹਾਂ ਬਸ ਐ ਹਾਂ ਠੀਕ ਹਾਂ ਸਹੀ ਕਹਿ ਰਹੇ ਹੋ ਹੋ ਤੁਸੀ ਓਹੀ ਤੇ ਕਹਿ ਰਹੀ ਹਾਂ ਭੈਣ ਜੀ ਅੱਜ ਕੱਲ ਇੰਨੀ ਮਹਿੰਗਾਈ ਵੀ ਇੰਨੀ ਹੋਈ ਹੈ, ਨਾ ਬੱਚਿਆਂ ਨੂੰ ਅਸੀਂ ਕੁਛ ਚੰਗਾ
ਖੁਆ ਸਕਦੇ ਹਾਂ, ਬਸ ਕਮਾ ਲੋ ਤੇ ਸਕੂਲ ਵਾਲਿਆਂ ਨੂੰ ਦੇ ਦੋ
ਦੇਖ ਤੂੰ ਸਹੀ ਕਹਿ ਰੇ ਓ ਤੁਸੀ ਚਲੋ ਹੋਰ ਹੋਰ ਸਭ ਠੀਕ ਹੈ, ਹੁਣ ਮੰਮੀ ਜੀ ਤੁਹਾਡੇ ਠੀਕ ਨੇ ਹੁਣ ਮੰਮੀ ਜੀ ਤੁਹਾਡੇ ਠੀਕ
ਹਾਂਜੀ ਹੁਣ ਥੋੜਾ ਆਰਾਮ ਮੈਂ ਦੱਸਿਆ ਨਾ ਥੋੜਾ-ਥੋੜਾ ਘਰ ਦਾ ਵੀ ਟ੍ਰਰੀਟਮੈਂਟ ਕਰ ਰਹੇ ਹਾਂ ਆਪਣਾ ਥੋੜਾ ਦਵਾਈ ਵੀ ਖਾ ਰਹੇ ਆ ਥੋੜਾ ਰੈਸਟ ਕਰ ਰਹੇ ਆ, ਹਾਂਜੀ ਹਾਂਜੀ, ਹਾਂਜੀ, ਅਛਾ ਜੀ, ਸਤ ਸ੍ਰੀ ਅਕਾਲ ਚ ਜੀ